ਹੈਲੋ!
ਸਸ ਸ੍ਰੀ ਅਕਾਲ, ਅੰਟੀ ਜੀ।
ਸਸ ਸ੍ਰੀ ਅਕਾਲ ਜੀ।
ਹੋਰ, ਬਸ ਵਧੀਆ ਜੀ, ਹੋਰ ਸੁਣਾਓ?
ਹੋਰ ਬਸ ਠੀਕ ਐ, ਕੀ ਕਰ ਰਹੇ ਓ?
ਬਸ ਕੁਛ ਨੀ ਬੈਠੇ ਹੋਏ ਸੀ। ਮੈਂ ਕਿਹਾ ਚਲੋ ਅੰ ਟੀ ਜੀ ਨਾਲ ਗੱਲ ਕਰੀਏ।
ਚਲੋ ਸ਼ੁਕਰ ਅੱਜ ਯਾਦ ਕੀਤਾ ਤੁਸੀਂ ਸਾਨੂੰ।
ਹਾਂਜੀ, ਹਾਂਜੀ, ਹਾਂਜੀ ਹੋਰ ਸੁਣਾਓ, ਹਾਂਜੀ- ਹਾਂਜੀ। ਬਸ ਜੀ, ਮੈਂ ਪੁੱਛਣਾ ਸੀ ਤੁਹਾਨੂੰ, ਤੁਹਾਡੇ ਓ ਰਿਸ਼ ਤੇਦਾਰ ਉੱਥੇ ਰਹਿੰਦੇ ਨੇ, ਸ਼ਿਮਲਾ ਰਹਿੰਦੇ ਨੇ, ਤੇ ਉਥੇ ਇਥੇਦਾ ਮੌਸਮ ਕਿਸ ਤਰ੍ਹਾਂਹ ਦਾ ਹੈ
ਬਹੁਤ ਵਧੀਆ ਠੰਡਾ ਮੌਸਮ ਹੈਗਾ, ਆ ਔ ਚੱਲੀਏ ਲੈ ਚਲੀਏ
ਹਾਂਜੀ ਹਾਂਜੀ ਤੇ ਮਤਲਬ ਕਿ ਉੱਥੇ ਰ ਮ ਰੂਮ ਰਾਮ ਮਿਲ ਜਾਣਗੇ ਏ ਬਾਰੇ ਪੁੱਛਣਾ ਸੀ
ਜਾਂਦੇ ਹੋ ਹੋਟਲ ਦੇ ਵਿੱਚ ਏ, ਤੇ ਬਾਕੀ ਗੁਰਦੁਆਰੇ ਸਾਹਿਬ ਚ ਵੀ ਬੁਕਿੰਗ ਕਰਾ ਦਾਂਗੇ ਜਿੱਦਾਂ ਕਹੋਗੇ ਉਹ ਤਾਂ ਕਰਵਾ ਦਾਂਗੇ ਹਾਂਜੀ
ਜੀ, ਤੇ ਮਤਲਬ ਕਿ ਗੁਰਦੁਆਰਾ ਸਾਹਿਬ, ਉੱਥੇ ਵੀ ਮਤਲਬ ਕਿ ਰੂਮ ਬੁੱਕ ਕਰਵਾਣੇ ਪੈਣੇ
ਹਾਂਜੀ ਹਾਂਜੀ ਬੁੱਕ ਕਰਵਾਉਣ ਹਾਂਜੀ ਬੁੱਕ ਕਰਵਾ ਲੈਂਦੇ, ਉੱਥੇ ਚਾਰਜਿਸ ਘੱਟ ਨੇ
ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਰੋਡ ਹੋਟਲਾਂ ਤੇ ਬਸ ਬੜੀ ਲੁੱਟ ਪਾਈ ਹੋਈ ਹੈ, ਐਦਕੀ ਪਿੱਛੇ ਪਿਛੇ ਐ ਤੇ ਗਏ ਨੇ ਨਾ ਹੇਮਕੁੰਡ ਸਾਹਿਬ, ਤੇ ਰਿਸ਼ੀਕੇਸ਼, ਤੇ ਉੱਥੇ ਗਿਆਰਾਂਹ ਗਿਆਰਾਂਹ ਹਜ਼ਾਰ ਰੁਪਏ ਦਾ ਕਮਰਾ ਲਿੱਤਾ
ਹਾਏ ਹਾਏ ਵਾਹਿਗੁਰੂ ਇਨੇ ਵੇ
ਬਸ ਹਾਂ ਬਲ ਬਸ ਬਸ ਕੀ ਚੱਕਰ ਹੋਇਆ, ਰਸ਼ ਪੈ ਗਿਆ ਐਤਕੀ ਪਹਾੜਾਂ ਤੇ ਹੀ ਜਾਣਾ
ਹਾਂਜੀ
ਤੇ ਲੋਕੀ ਪਹੁੰਚ ਗਏ ਨੇ ਉੱਥੇ ਬੇਸ਼ੁਮਾਰ, ਜਿਸ ਤਰਹ ਕਹਿੰਦੇ ਨੇ ਕੋਈ ਜਾਂਦਾ ਪਿਆ ਨਹਾਨ ਜਾਂਦਾ ਪਿਆ, ਸਵੀਮਿੰਗ ਹੋ ਨਹਿਰਾਂ ਵਿੱਚ ਤੇ ਬੋਟਿੰਗ ਕਰਨ ਜਾਂਦਾ ਪਯਾ, ਕੋਈ ਰਾਫਟਿੰਗ ਕਰਨ ਜਾਂਦਾ ਪਯਾ ਕੋਈ ਤੰਬੂ ਲਗਾ ਕੇ ਪਿਕਨਿਕ ਮਕਾਨ ਜਾਂਦਾ ਪਯਾ ਐ, ਕਿਸੇ ਨੇ ਕਿਸੀ ਨੇ ਕਿੱਧਰ ਜਾਣਾ, ਕਿਸੀ ਨੇ ਕਿੱਧਰ ਜਾਣਾ
ਹਾਂ ਬਸ ਇਹ ਜੂਨ ਦਾ ਮਹੀਨਾ ਸਾਰੇ ਪਾਸੇ ਬੁਕਿੰਗ ਹੀ ਹੋਇਆ ਰਹਿੰਦਾ
ਹਾਂਜੀ ਹਾਂਜੀ ਤੇ ਇੰਨੇ ਇੰਨਾ ਰਸ਼ ਹੋ ਗਿਆ ਕਿ ਹੋਟਲਾਂ ਵਾਲਿਆਂ ਨੂੰ ਕਮਰੇ ਮੇ ਰੇਟ ਵਧਾਣੇ ਪਏ ਕਦੀ ਉਹਨਾਂ ਨੇ ਪੰਜ ਹਜ਼ਾਰ ਕੀਤਾ, ਕਦੀ ਛੇ ਹਜ਼ਾਰ ਕੀਤਾ ਕਦੀ ਉਹਨਾਂ ਨੇ ਗਿਆਰਹ ਗਿਆਰਹ ਹਜ਼ਾਰ ਰੁਪਏ ਕਰਤਾ ਤਾਂ ਇੱਕ ਦਿਨ ਦਾ ਗਿਆਰਾਂਹ ਹਜ਼ਾਰ ਰੁਪਏ ਕਿਰਾਇਆ ਲਿੱਤਾ ਉਹਨਾਂ ਨੇ ਤੇ ਕਈ ਬੰਦੇ ਤੇ ਜਿਸ ਤਰ੍ਹਾਂਹ ਸੜਕਾਂ ਹੂ ਹੁੰਦੀਆਂ ਨਾ ਸੜਕਾਂ, ਤੇ ਹਾਂਜੀ ਜੀ ਉਹ ਸੈਈਡ ਤੇ ਸੁੱਤੇ ਰਹੇ ਨੇ, ਤੇ ਬੜਾ ਬੁਰਾ ਹਾਲ ਐ ਬੜਾ ਬੁਰਾ ਬੁਰਾ ਹਾਲ ਐ ਬੜਾ ਰਸ਼ ਵੀ ਆਇਆ ਉਥੇ, ਹਾਂਜੀ ਹਾਂਜੀ ਤੇ ਮੈਂ
ਬੜਾ ਰਸ਼ ਹੈਗਾ, ਬਹੁਤ ਜਿਆਦਾ ਹੂ ਉੱਧਰ ਵੀ ਬੜਾ ਰਸ਼ ਹੈਗਾ ਸਾਰਾ ਕੁਛ ਬੁਕਿੰਗ ਹੋਇਆ ਹੋਇਆ
ਅੱਛਾ ਅ
ਸਾਡੇ ਕਿਸੇ ਨੇ ਜਾਣਾ ਸੀਗਾ ਉਹਦਾ ਫੋਨ ਆਇਆ ਸੀ, ਕਹਿੰਦਾ ਸੀ ਬੁੱਕ ਕਰਾਦੋ ਅਹ ਗੁਰਦੁਆਰਾ ਸਾਹਿਬ ਦੇ ਵਿੱਚ ਰੂਮ ਤੇ ਮੈਂ ਫਿਰ ਫੋਨ ਕੀਤਾ ਤੇ ਮਾਮਾ ਜੀ ਕਹਿੰਦੇ, ਬੁਕਿੰਗ ਸਾਰੀ ਆਲਰੇਡੀ ਹੋਈ ਹੋਈ ਹੈ ਇਹ ਤਾਂ ਹੁਣ ਪੰਦਰਾਂ ਦਿਨ ਬਾਅਦ ਫੇਰ ਕਾਲ ਕਰੀ, ਫੇਰ ਮੈਂ ਤੁਹਾਨੂੰ ਦੱਸਾਂਗਾ ਵੀ ਖਾਲੀ ਹੈਗੀ ਐ ਕਿ ਨਹੀਂ, ਫੇਰ ਉਹ ਏਧਰ ਜਿਹਨਾ ਕਿਹਾ ਸੀਗਾ ਉਹਨਾਂ ਨੂੰ ਫਿਰ ਕਹਿ ਦਿੱਤਾ, ਉਹ ਕਹਿੰਦੇ ਫਿਰ ਤਦ ਤੱਕ ਤਾਂ ਛੁੱਟੀਆਂ ਹੀ ਖਤਮ ਹੋ ਜਾਣੀਆਂ ਮੈਂ ਕਿਹਾ ਫੇਰ ਤੁਸੀਂ ਦੇਖੋ ਯਾ ਤਾਂ ਜੂਨ ਤੋਂ ਪਹਿਲੇ ਬੁਕਿੰਗ ਕਰਵਾ ਲੋ ਫੇਰ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਹਾਂ ਐ ਚੱਕਰ ਹੈਗਾ ਨਾ ਅਸੀਂ ਸੋਚਦੇ ਵੀ ਅਸੀਂ ਜਾਈਏ, ਮਗਰ ਸਾਡਾ ਉਹ ਹਾਲ ਨਾ ਐ ਓਨਾ ਹੋਵੇ ਨਾ ਕਿ ਅਸੀਂ ਸੜਕਾਂ ਤੇ ਲੰਮੇ ਪੈਂਦੇ ਹੋਈਏ, ਓ ਤੇ ਹਾਂ ਓ ਤੇ ਦਿੱਕਤ ਹੋ ਜਾਣੀ।
ਓ ਤੇ ਦਿੱਕਤ ਹੋ ਜਾਂਦੀ ਐ। ਸੜਕਾਂ ਤੇ ਸਮਾਨ ਵੀ ਓਦੇ ਸਰਾਣੇ ਕੋਲ ਰੱਖਣਗੇ, ਤਾਂ ਚੋਰੀ ਹੋ ਜੇਏਗਾ।
ਹਾਂਜੀ-ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ। ਮੈਂ ਕੇਯਾ ਚਲੋ ਆਂਟੀ ਜੀ ਨੂੰ ਮੈਂ ਪੁੱਛਦਾ ਵਾਂ, ਆਂਟੀ ਜੀ ਦੇ
ਨਈਂ-ਨਈਂ ਓ ਤਾਂ ਕੀ ਬੋਲਦੇ ਪੰਦਰਾਂ ਦਿਨ ਮਈ ਦੇ ਵਿੱਚ ਬੁਕਿੰਗ ਕਰਵਾਓ, ਫੇਰ ਬਣਦੀ ਏ ਗੱਲ। ਜੂਨ ਚ ਤਾਂ ਬੁਕਿੰਗ ਨ ਹੁੰਦੀ, ਔਲਰੇਡੀ ਪੈਲੇਾ ਈ ਬੁਕਿੰਗ ਹੋਈ ਹੁੰਦੀ ਏ।
ਅੱਛਾ ਜੀ, ਪੈਲੇ
ਹਾਂਜੀ, ਪੈਲੇ ਬੁਕਿੰਗ ਕਰਾਣੀ ਪੈਂਦੀ, ਪੰਦਰਾਂ ਦਿਨ ਪੈਲੇ। ਹਾਂਜੀ, ਗੁਰਦੁਆਰਾ ਸੈਬ ਦੀ।
ਅੱਛਾ ਜੀ, ਅੱਛਾ ਜੀ, ਠੀਕੈ, ਠੀਕੈ ਮੈਂ ਕੇਯਾ ਚਲੋ, ਐ ਗੱਲ ਤੁਆਡੇ ਕੋਲ ਪਤਾ ਪਤਾ ਚੱਲੀ ਐ, ਹ ਪੰਦਰਾਂ ਦਿਨ ਪੈਲੇ ਬੁਕਿੰਗ ਕਰਾਣੀ
ਹਾਂਜੀ-ਹਾਂਜੀ। ਤੁਸੀਂ ਦੇਹਰਾਦੂਨ ਮਨਸੂਰੀ ਈ ਜਾ ਆਓ ਤਾਂ ਤੁਹਾਡੇ ਕੋਲ ਹੀਈ ਹੈਗਾ ਬਹੁਤ ਵਧੀਆ ਇਲਾਕਾ ਤਾਂ ਮੈਂ ਸਾਰੇ ਘੁੰਮੀ ਹੋਈ ਹਾਂ।
ਅੱਛਾ ਜੀ ਦੇਹਰਾਦੂਨ
ਹਾਂਜੀ, ਦੇਰਾਦੂਨ, ਮਨਸੂਰੀ
ਬਸ, ਓ ਗੱਲ ਤਾਂ ਐਈ ਆਂਦੀ ਪਈ ਨਾ ਫੇਰ ਭੀੜਾਂ ਜਾਦਾ ਨੇ ਓਥੇ ਜਾ ਕੇ ਬਰਾਨਗਤੀ ਨਾ ਹੋਵੇ, ਗੱਲ ਤੇ ਐ ਚੱਕਰ ਪੈ ਗੇਆ ਨਾ ਹੋਨ, ਅਸੀਂ ਚਲੇ ਜਾਈਏਤੇ ਓਥੇ ਜਾ ਕੇ ਭੀੜਾਂ ਹੋਣ ਫੇਰ ਓਈ ਦੁਰਗਤੀ ਹੋਵੇ। ਪੈਸੇ ਜਾਦਾ ਲਿੱਤੇ ਜਾਣ ਦਿੱਕਤ ਹੋ ਜਾਂਦੀ ਐ। ਐ ਚੱਕ ਦੇ ਮਗਰ ਲੋਕਾ ਲੋਕੀ ਤੇ ਬੜਾ ਪੋਂਚ ਰੇਯਾ, ਬਹੁਤ ਜਿਆਦਾ ਮੈਂ ਐਦਕਿ ਤੇ ਪਾਂੜਾਂ ਤੇ ਈ ਜਾ ਰੇਨੇ, ਬਿਲਕੁਲ ਜੀ ਬਿਲਕੁਲ। ਹਾਂਜੀ, ਹਾਂਜੀ, ਹਾਂਜੀ।
ਬਾਕੀ ਗਰਮੀ ਵੀ ਤਾਂ ਬੋਤ ਪੈਂਦੀ ਪਈ ਐ, ਐਥੇ ਪੰਜਾਬ ਚ
ਬਿਲਕੁਲ ਜੀ ਬਿਲਕੁਲ ਬਰਸਾਤ ਈ ਨੀਂ ਹੋ ਰੀਏ, ਇਸ ਟਾਈਮ ਤੇ ਲੋਕ ਹਾਂਜੀ-ਹਾਂਜੀ, ਬਰਸਾਤ ਦਾ ਸੁੱਕਾ ਪੇਆ ਹੋਐ। ਹੁਨ, ਕੈਂਦੇ ਪਏ ਨੇ ਐ ਕੈਂਦੇ ਪਏ ਨੇ ਐਤਵਾਰ ਤੱਕ ਆ ਸਕਦੀ ਏ ਬਰਸਾਤ।
ਹਾਂਏ! ਆਜਵੇ ਤਾਂ ਵਧੀਆ ਹੈਗਾ, ਬੋਤ ਗਰਮੀ ਹੋ ਪਈਏ।
ਬਿਲਕੁਲ ਜੀ ਬਿਲਕੁਲ। ਸਾਰੇਆਂ ਦੀ ਧੰਨ-ਧੰਨ ਹੋਈ ਦੀਏ ਏਸ ਟੈਮ ਬਸ, ਐ ਚੱਕਰ ਹੋਇਆ ਦੈ।
ਓਈ ਨਾ ਸ਼ਹੀਦੀ ਗੁਰਪੁਰਬ ਵੀ ਨਿਕਲ ਗੇਆ ਹੁਣ ਤਾਂ
ਹਾਂਜੀ, ਹੁਨ ਤੱਕ ਪੈਂ ਜਾਣਾ ਚਾਈਦਾ ਸੀ। ਬਿਲਕੁਲ ਬਸ, ਐ ਗੱਲ ਹੈਗੀ ਜਿਸ ਦਿਨ ਸ਼ਹੀਦੀ ਗੁਰੂਪੁਰਬ ਸੀ ਨਾ ਸਾਡੇ ਏਥੇ ਤੇ ਤੇ ਓਸ ਦਿਨ ਬਰਸਾਤ ਆਈ, ਰਜਮੀ। ਹਾਂਜੀ-ਹਾਂਜੀ ਬਸ ਐ ਐਜ ਹੋਯਾ ਕੇ ਬਾਰਾਂ ਵੱਜੇ ਏਨੀ ਬਰਸ ਸਾਤ ਆਈ, ਫੇਰ ਪੰਜ ਵਜੇ ਸ਼ਾਮੀ ਤੇ ਨਗਰ ਕੀਰਤਨ ਨਿਕਲਦੈ ਨਾ ਸਾਡੇ ਏਥੇ ਤੇ ਤੇ ਬਰਸਾਤ ਆਈਏ, ਤੇ ਬਸ ਸਮਝ ਲੋ ਅੱਧਾ ਘੰਟਾ ਈ ਆਈਏ। ਤੇ ਬੱਦਲ ਐ ਸਾਫ ਫੇਰ ਓਸ ਤੋਂ ਬਾਦ ਗੁਰ ਪੂਰਾ ਨਿਕਲੇਆ, ਐ ਮਜ਼ੇ ਵਿੱਚ ਠੰਡੇ ਦੇ ਵਿੱਚ ਹਾਂਜੀ, ਕਿਉਂਕਿ ਪਤਾ ਕੀ ਗੱਲ ਏ, ਸ਼ਹੀਦੀ ਗੁਰਪੁਰਬ ਹੁੰਦੈ ਸੜਕਾਂ ਤਪੀਆਂ ਹੁੰਦੀਆਂ ਨੇ ਪੈਰ, ਆਏ ਹਾਏ! ਪੈਰ ਜੇੜੇ ਸੰਗ ਜੇੜੀ ਸੇਵਾ ਕਰ ਰੇ ਹੁੰਦੇ ਨੇ
ਸੜ ਦੇਣੇਨੇ ਬੜੇ।
ਹਾਂਜੀ, ਹਾਂਜੀ ਨੰਗੇ ਪੈਰੀ ਜਿਹੜੇ ਪੈਰ ਕਰ ਨੰਗਿਆਂ ਪੈਰੀ ਚੱਲ ਜਾਂਦੀ ਝਾੜੂ ਮਾਰਹੀ ਹਦੀ ਹੈ ਕੋਈ ਵੀ ਹਾਂਜੀ ਬੀਬੀ ਆਣ ਆ ਬੰਦੇ ਵੀ ਹੁਂਦੇ ਨੇ। ਸਾਰਿਆਂ ਵਾਸਤੇ ਬੁਰਾ ਹਾਲ ਹੋਇਆ ਹੁੰਦਾ, ਪਾਣੀ ਤੇ ਰੋਕਣਾ ਪੈਂਦਾ ਏ। ਹਮ ਹ ਬ ਜਿ ਲਾ ਲਾ ਕੇ ਫੇਰ ਉਹ ਲਿਆ ਲਿਆ ਕੇ ਟ੍ਰੇਲੀਆਂ ਲਿਆ ਲਿਆ ਕੇ ਬਸ ਬਾਬੇ ਨੇ ਆਪਣੇ ਆਪ ਹੀ ਬਰਸਾਤ ਕਰਤੀ। ਹਾਂਜੀ, ਉਸ ਤੋਂ ਬਾਅਦ ਇਹ ਹਾਲੇ ਤੱਕ ਬਰਸਾਤ ਨੀ ਹੋਈ ਉਸ ਦਿਨ ਹੋਈ ਸੀ ਬਰਸਾਤ।
ਹਮ।
ਦੇ ਅਵ ਕੁ ਕੁਦਰਤੀ ਦੀ ਖੇਡ ਏ।
ਹਾਂ, ਬਸ ਵਾਹਿਗੁਰੂ ਦੇ ਰੰਗ ਨੇ ਬਸ।
ਬਸ ਜੀ ਬਸ ਮਿੰਟ ਵਿੱਚ ਸਵੇਰੇ ਅਸੀਂ ਗਏ ਹਾਂ ਲੰਗਰ ਖਾਣ ਸਵੇਰੇ ਲੰਗਰ ਹੁੰਦਾ ਨਾ ਹਾਂਜੀ ਸਵੇਰੇ ਗਏ ਸੀ ਲੰਗਰ ਖਾਣ ਉਸ ਟਾਈਮ ਬੜੀ ਗਰਮੀ ਬੜੀ ਕੜਾਕੇ ਦੀ ਧੁੱਪ ਤੇ ਹੁਣ ਸ਼ਾਮ ਦੀ ਤਿਆਰੀ ਹੁੰਦੀ ਵੀ ਸੀ ਚਲੋ ਬਾਈ ਗੁਰੂਕੁਰੂ ਤੇ ਜਾਣਾ ਏ। ਤੇ ਸ਼ਾਮ ਹੋਈਏ ਪੰਜ ਵਜੇ ਨੇ ਇਕ ਦਮ ਬੱਦਲ ਆਇਆ। ਬਰਸਾਤ ਹਨੇਰੀ ਚੱਲੀ ਏ ਸਿਰਫ਼ ਅੱਧਾ ਘੰਟਾ। ਉਸ ਤੋਂ ਬਾਅਦ ਫੇਰ ਮੌਸਮ ਠੰਡਾ ਉਸ ਤੋਂ ਬਾਅਦ ਮੌਸਮ ਠੰਡਾ ਹੋ ਗਿਆ ਬਸ ਫੇਰ ਨਗਰ ਕੀਰਤਨ ਸ਼ੁਰੂ ਹੋ ਗਿਆ। ਫਿਰ ਚਲੋ ਜੀ ਨਗਰ ਕੀਰਤਨ ਚੱਲ ਕੇ ਸਾਰੇ ਖੁਸ਼ ਹੀ ਹੋ ਗਏ ਨੇ। ਮੌਸਮ ਠੰਡਾ ਹੋ ਗਿਆ ਹਵਾ ਠੰਡੀ ਚੱਲ ਪਈ। ਕਿੱਥੇ ਗਰਮੀ ਪੈਂਦੀ ਵੀ ਸੀ ਕਿੱਥੇ ਠੰਡਾ ਹੋ ਗਿਆ ਮਿੰਟ ਚ ਮਿੰਟਾਂ ਸਕਿੰਟਾਂ ਚ।
ਬਸ ਵਾਹਿਗੁਰੂ ਨੇ ਕਰਦਾ ਜੋ ਕਰਦਾ ਮਿੰਟ ਵਿੱਚ।
ਬਿਲਕੁਲ ਜੀ ਪਤਾ ਕੀ ਗੱਲ ਹੁੰਦੀ ਏ ਜਿਸ ਤਰਾਂ ਨਗਰ ਕੀਰਤਨ ਨਿਕਲਦਾ ਤੇ ਨਗਰ ਕੀਰਤਨ ਗਰਮੀ ਹੋਦੀ ਹੈ ਬਸ ਐ ਹੁੰਦਾ ਕਿ ਭਜਾਦੇ ਨੇ। ਬਸ ਟਰੈਲੀਆਂ ਟਰੂਲੀਆਂ ਹੁੰਦੀਆਂ ਨਾ ਬਸ ਭਜਾਂਦੇ ਨੇ ਬਸ ਗੁਰੂਦੁਆਰੇ ਪਹੁੰਚੀਏ। ਪਤਾ ਕੀ ਹੁੰਦਾ ਏ ਗੁਰਦੁਆਰੇ ਤੋਂ ਕੱਢ ਨੇ ਤੇ ਪੂਰੇ ਬਾਜ਼ਾਰ ਵਿੱਚ ਨਾ ਨਗਰ ਕੀਰਤਨ ਇਹ ਸ਼ੋਭ ਯਾਤਰਾ ਕਰਦੇ ਨੇ ਪੂਰੀ ਹਾਂ ਨਗਰ ਕੀ ਕੱਢਦੇ ਨੇ ਤੇ ਫੇਰ ਜਾ ਕੇ ਨਾ ਘੁੰਮ ਕੇ ਦੂਸਰੇ ਰਸਤੇ ਤੋਂ ਗੁਰਦੁਆਰੇ ਤੇ ਚਲੇ ਜਾਂਦੇ ਨੇ ਮਤਲਬ ਕਿ ਢਾਈ ਕਿਲੋਮੀਟਰ ਦੋ ਢਾਈ ਕਿਲੋਮੀਟਰ ਹੁੰਦਾ ਏ ਤੇ ਉਹ -ਉਹ ਬਸ ਘੁੰਮਾਣਾ ਹੁੰਦਾ ਏ ਤੇ ਬੜੀ ਸੰਗਤ ਹੁੰਦੀ ਇਹ ਸਾਰੇ ਪੁਹੰਚੇ ਹੁੰਦੇ ਨੇ। ਤੇ ਇਹ ਬਸ ਇਹ ਹੁੰਦਾ ਕਿ ਗਰਮੀ ਦੇ ਕਾਰਨ ਭਜ ਰਹੇ ਹੁੰਦੇ ਨੇ ਭਾਜਰ ਐਤਕਿ ਮੌਸਮ ਵੀ ਇੰਨਾ ਠੰਡਾ ਹੋ ਗਿਆ।
ਹਾਂ, ਬੰਦਾ ਆਰਾਮ ਨਾਲ ਚਲਾ ਗਿਆ।
ਬਾਸ ਜੀ ਕਿੱਥੇ ਪਹੁੰਚ ਜਾਂਣਾ ਸੀ ਨੌ ਵਜੇ ਤੇ ਕਿੱਥੇ ਗਿਆਰਾਂ ਸਾਢੇ ਗਿਆਰਾਂ ਵੱਜ ਗਏ। ਆਰਾਮ ਨਾਲ ਲੋਕੀ ਆਨੰਦ ਲੈ ਕੇ ਆਏ ਆਰਾਮ ਨਾਲ ਚਲਦੇ, ਚਲਦੇ, ਚਲਦੇ। ਬਸ ਇਹ ਚੱਕਰ
ਫਿਲਦਾ ਹੈਗਾ।
ਬਿਲਕੁਲ ਜੀ ਬਿਲਕੁਲ।
ਹੋਰ ਜਦੋਂ ਜਾਓਗੇ ਸ਼ਿਮਲੇ ਫੇਰ ਦੱਸ ਦਿਓ, ਬੁਕਿੰਗ ਕਰਾ ਦਾਂਗੇ ਤੁਹਾਡੀ।
ਹਾਂਜੀ ਹਾਂਜੀ ਮੈਂ ਜਦੋਂ ਵੀ ਹੋਏਗਾ ਨੀ ਸਲਾਹ ਬਣਾ
ਹਾਂ ਪਰ ਹੁਣ ਜੂਨ ਦਾ ਮਹੀਨਾ ਤਾਂ ਖਤਮ ਹੋ ਗਿਆ ਹੁਣ ਫੇਰ ਅੱਗੇ ਹੁਣ ਜਦੋਂ ਜਾਣਾ ਹੋਏਗਾ ਜੁਲਾਈ ਅਗਸਤ ਜਦੋਂ ਜਾਣਾ ਹੋਏਗਾ ਆਪਣੇ ਕੰਮਾਂ ਕਾਰਾਂ ਦੇਖ ਲੈਣਾ ਸਰੀ ਹੈਗਾ ਹਫ਼ਤਾ ਭਾਰ ਫੇਰ ਨਿਕਲ ਜਾਇਆ ਜੇ।
ਹਾਂਜੀ ਹਾਂਜੀ ਹਾਂਜੀ ਤੇ ਬਰਫ਼ ਕਦੋਂ ਪੈਂਦੀ ਹੈ ਉੱਥੇ।
ਬਰਫ਼ ਤਾਂ ਦਸੰਬਰ ਚ ਪੈਂਦੀ ਹੈ ਪੱਚੀ ਦਸੰਬਰ ਨੂੰ ਤਾਂ ਪੈਣੀ ਹੈਗੀ ਹੈ।
ਅੱਛਾ ਜੀ ਦਸੰਬਰ ਵਿੱਚ ਪੈਂਦੀ ਹੈ। ਹਾਂਜੀ ਹਾਂਜੀ ਹਾਂਜੀ ਉਸ ਤੋਂ ਪਹਿਲੇ ਨੀ ਹੈ ਬਰਫ਼। ਬਸ ਇਸ ਟਾਈਮ ਠੰਡਾ ਮੌਸਮ ਹੈ ਬਸ ਮੌਸਮ ਠੰਡਾ ਹੈ।
ਹਾਂ ਮੌਸਮ ਠੰਡਾ ਹੈ ਉੱਥੇ ਦੁਪਹਿਰੇ ਹੁਣ ਇਸ ਟਾਈਮ ਤਾਂ ਗਰਮੀ ਹੈਗੀ ਹੈ। ਮਤਲਬ ਪੱਖੇ ਦੀ ਲੋੜ ਨੀ ਪੈਂਦੀ ਐਵੀ ਸਵੈਟਰ ਨੀ ਪੈ ਜਾਂਦਾ ਸਵੇਰੇ ਸ਼ਾਮ ਦੀ ਤਾਂ ਠੰਡ ਹੈਗੀ ਹੈ।
ਰਾਤ ਦੀ ਠੰਡ ਹੋ ਗਈ ਸਵੇਰੇ ਰਾਤ ਦੀ ਠੰਢ ਹੋ ਗਈ
ਹਾਂਜੀ- ਹਾਂਜੀ।
ਬਿਲਕੁਲ ਜੀ ਬਿਲਕੁਲ।
ਦਿਨੇ ਥੋੜ੍ਹੀ ਹੁਣ ਕਹਿੰਦੇ ਗਰਮੀ ਹੈਗੀ ਹੈ।
ਬਿਲਕੁਲ ਜੀ ਬਿਲਕੁਲ ਇਹ ਚੱਕਰ ਹੈਗਾ ਉੱਥੇ ਵੀ ਬਰਸਾਤਾਂ ਆਉਂਦੀਆਂ ਬਰਸਾਤ। ਸਿਧੀ ਬਰਫ ਪੈਂਦੀ ਹੈ।
ਬਹੁਤ ਬਾਰਿਸ਼ ਹੁੰਦੀ ਬਾਰਿਸ਼ਾਂ ਤਾਂ ਬਹੁਤ ਹੁੰਦੀਆਂ ਹੁਣ ਤਾਂ ਇਸ ਟਾਈਮ ਬਾਰਿਸ਼ਾਂ ਬੜੀਆਂ ਪੈ ਰਹੀਆਂ।
ਅੱਛਾ ਜੀ ਉੱਥੇ ਬਰਸਾਤਾਂ ਪੈ ਰਹੀਆਂ।
ਹਾਂਜੀ ਬਰਸਾਤਾਂ ਪੈ ਰਹੀਆਂ ਐਥੇ।
ਇਥੋਂ ਨੀ ਪੈ ਰਹੀ।
ਹਾਂ ਇੱਥੇ ਨੀ ਪੈ ਰਹੀ ਇੱਥੇ ਹੁਣ ਪਿੱਛੇ ਜਾ। ਸ਼ਿਮਲੇ ਪਹਾੜ ਵੀ ਡਿੱਗ ਗਿਆ ਸੀਗਾ ਆਹ ਥੋੜੇ ਦਿਨ ਪਹਿਲੇ।
ਅੱਛਾ ਜੀ ਅੱਛਾ ਜੀ ਠੀਕ ਏ ਠੀਕ ਸੜਕ ਤੇ ਸੜਕ ਤੇ ਪਹਾੜ ਗਿਰਆ।
ਹਾਂ ਸੜਕ ਤੇ ਸੜਕ ਦੇ ਉੱਪਰੋਂ ਉੱਪਰੋਂ ਦੀ ਆਯਾ ਪਹਾੜ ਸੜਕ ਬੰਦ ਹੋ ਗਈ।
ਅੱਛਾ ਜੀ ਹੁਣ ਖੁੱਲ ਗਿਆ ਪਹਾੜ ਯਾ ਹਾਲੇ।
ਫਿਰ ਉਹ ਕੱਢ ਦਿੰਦੀ ਕਰੇਨਾ ਆ ਜਾਂਦੀਆਂ ਨਾ ਫਿਰ ਆਵਾਜਾਈ ਔਖਾ ਆ ਜਾਂਦਾ ਦੁੱਧ ਅਖਬਾਰ ਸਬਜ਼ੀਆਂ। ਸਾਰੀ ਪੰਜਾਬ ਚ ਹੀ ਆਉਦੀ ਹੈ ਨਾ ਫਿਰ ਉਹ ਫਿਰ ਬੰਦ ਹੋ ਜਾਂਦਾ ਸਿਸਟਮ।
ਹਾਂਜੀ ਹਾਂਜੀ ਹਾਂਜੀ ਇਹ ਤੇ ਗੱਲ ਹੈਗੀ।
ਕਰਕੇ ਉਹ ਕਰੇਨਾ ਉਹਨਾਂ ਨੇ ਰੱਖੀਆਂ ਗੌਰਮੈਂਟ ਨੇ ਫਟਾਫਟ। ਰਸਤਾ ਸਾਫ ਕਰਨ ਦੇ ਕਰਦੇ ਫੇਿਰ ਆਵਾਜਾਈ।
ਹਾਂਜੀ ਹਾਂਜੀ ਉਹ ਤਾਂ ਜਾਮ ਜਾਮ ਲੱਗ ਜਾਂਦਾ ਰਸਤਾ ਬ ਇੱਕੋ ਹੀ ਹੈ ਨਾ ਉਪਰੋ ਆਣ ਜਾਣ ਦਾ। ਬਿਲਕੁਲ ਜੇ ਅੋਹੀ ਬੰਦ ਹੋ ਗਿਆ ਤੇ ਫਿਰ ਦਿੱਕਤ ਹੋ ਜਾਂਦੀ ਹੈ ਲੋਕਾਂ ਨੂੰ। ਬਾਕੀ ਅਸੀਂ ਦੇਖ ਰਹੇ ਸੀ ਨਾ ਇੰਸਟਾਗ੍ਰਾਮ ਤੇ। ਤੇ ਕਹਿੰਦੇ ਨੇ ਪੰਜ ਪੰਜ ਛੇ ਛੇ ਕਿਲੋਮੀਟਰ ਲਾਈਨਾਂ ਲੱਗੀਆਂ ਹੋਈਆਂ। ਚੱਕੇ ਜਾਮ ਹੋਏ ਦੇ ਨੇ ਬੜਾ ਬੁਰਾ ਹਾਲ ਹੈ। ਬਿਲਕੁਲ ਜੀ ਬਿਲਕੁਲ ਐ ਚੱਕਰ ਹੋਆ ਦਾ। ਹਾਂਜੀ ਚਲੋ ਠੀਕ ਹੈ ਸਤਿ ਸ੍ਰੀ ਅਕਾਲ ਬਾਅਦ ਚੋਂ ਕਰਦੇ ਹਾਂ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।